ਹੈਲੋ। ਸਤਿ ਸ੍ਰੀ ਅਕਾਲ, ਕੀ ਹਾਲ ਨੇ?
ਵਧੀਆ ਜੀ, ਤੁਸੀਂ ਸੁਣਾਓ?
ਵਧੀਆ-ਵਧੀਆ, ਕੀ ਹੋ ਰਿਹਾ?
ਕੁਛ ਨਹੀਂ ਜੀ ਬੈਠੇ ਸੀ। ਅੱਛਾ ਦੱਸੋ, ਕਿਉ ਫੋਨ ਕੀਤਾ ਵੈਸੇ?
ਦੱਸੋ?
ਅੱਛਾ, ਮੈਂ ਇਹ ਪੁੱਛ ਰਹੀ ਸੀ ਕਿ ਇਹ ਮੈਂ ਸੁਣਿਆ ਤੁਸੀਂ ਕਟਲ ਬੜਾ ਸਵਾਦ ਬਣਾਉਂਦੇ ਹੋ ਮਤਲਬ, ਸਾਡੇ ਇੱਥੋਂ ਨਾ ਗਏ ਹੋਗੇ ਲੋਕ ਕਿ ਤੁਹਾਡੇ ਘਰ ਤੇ ਤੁਸੀ ਬਨਾਇਆ ਹੋਨਾ ਏ।
ਕਠਨ।
ਹਾਂਜੀ, ਹਾਂਜੀ ਕਠਲ ਹਾਂ ਤੇ ਉਹ ਦੱਸਦੇ ਵੀ ਅਸੀਂ ਬੜਾ ਸਵਾਦ ਬਣਾਉਂਦੇ ਹੋ ਤੇ ਮੈਂ ਕਿਹਾ ਦੱਸੋ ਕਿੱਦਾਂ ਬਣਾਉਂਦੇ ਹੋ? ਅਸੀਂ ਵੀ ਬਣਾਈਏ।
ਅੱਛਾ ਤੇ ਤੁਸੀ ਪਹਿਲੇ ਬਨਾਇਆ ਨੀ ਕਦੀ?
ਨਹੀਂ, ਨਹੀਂ ਕਦੀ ਨਹੀਂ ਬਣਾਇਆ।
ਅੱਛਾ। ਤੇ ਹੁਣ ਦੇਖੋ ਤੁਸੀਂ, ਮਾਰਕੀਟ ਤੋਂ ਕੱਠਣ ਲੈ ਕੇ ਆਓ ਵਧੀਆ।
ਅੱਛਾ, ਤੇ ਉਹ ਪਤਾ ਕਿਵੇਂ ਕਰੀਏ ਪੱਕਾ ਹੈ ਨਹੀਂ ਹੈ?
ਵਾਈਟ ਕਲਰ ਦਾ ਹੁੰਦਾ ਹੈ ਜੇ ਕੱਚਾ ਹੋਏਗਾ ਤੇ ਵਾਈਟ ਹੋਏਗਾ। ਤੇ ਜਿਹੜਾ ਹਾਂ ਪੱਕਿਆ ਹੋਇਆ ਗਾ ਉਹ ਪੀਲਾ ਹਏਗਾ ਥੋੜ੍ਹਾ।
ਅੱਛਾ! ਛੰਦ ਕੱਚਾ ਲੈਣਾ ਏ ਪੱਕਾ?
ਹਾਂ ਨਹੀਂ ਮਿੱਠਾ ਹੋਏਗਾ, ਜਿਹੜਾ ਪੀਲਾ ਹੋਏਗਾ ਨਾ ਉਹ ਮਿੱਠਾ ਹੋਏਗਾ ਪੱਕਿਆ ਦਾ ਉਹ ਸਹੀ ਨੀ ਬਣੇਗਾ। ਤੇ ਜਿਹੜਾ ਕੱਚਾ ਹੋਏਗਾ, ਉਹ ਵਧੀਆ ਬਣੇਗਾ। ਟੇਸਟੀ ਬਣੇਗਾ।
ਅੱਛਾ ਤੇ ਮਤਲਬ ਕੱਚਾ ਲਿਆਣਾ।
ਹਾਂ, ਤੇ ਕੱਚਾ ਹੀ ਲਿਆਣਾ ਅੱਛਾ। ਤੇ ਕਿੰਨੇ ਬੰਦਿਆਂ ਵਾਸਤੇ ਬਣਾਣਾ, ਕੁਆਂਟਿਟੀ? ਕੁਆਂਟਿਟੀ ਦੱਸਣਾ ਨਾ ਕਿੰਨੇ ਬੰਦਿਆਂ ਵਾਸਤੇ ਬਣਾਉਣਾ ਤੁਸੀਂ? ਦੱਸੋ? ਚਾ ਚਾਰ ਬੰਦਿਆਂ ਵਾਸਤੇ ਦੋ
ਅ ਹਮ
ਚਾਰ, ਤੇ ਤੁਸੀ ਇਸ ਤਰਾ ਕਰਨਾ ਕੀ, ਅੱਧਾ ਕਿਲੋ ਲਿਆਉਨਾ ਕਟਹਲ, ਠੀਕ ਹੈ।
ਹੂੰ
ਤੇ ਉਹਦੇ ਵਾਸਤੇ ਮਸਾਲੇ ਵਾਲਾ ਜਾਦਾ ਖਾਨਾ ਏ, ਤੇ ਤੁਸੀ ਮਸਾਲਾ ਬਨਾਓਗੇ। ਦੋ ਪਿਆਜ ਲੈ ਲੇਨਾ ਥੋੜੇ ਵੱਡੇ।
ਅੱਛਾ!
ਹਨਾ, ਤੇ ਤੇ ਥੋੜ੍ਹੀ ਜਿਹੀ ਲਸਾਣ ਦੀ ਤੁਰੀਆਂ ਲੈ ਲੈਣਾ।
ਅੱਛਾ
ਮਸਾਲਾ ਬਣਾਉਣ ਵਾਸਤੇ। ਹੁਣ ਸਭ ਤੋਂ ਪਹਿਲਾਂ ਤੁਸੀਂ ਕਠਲ ਨੂੰ ਧੋ ਕੇ ਕੱਟ ਲਓ ਔਨੂੰ ਤੇ ਕੱਠਲ ਚਿਪਕਦਾ ਬੜਾ ਐ ਤੇ ਪੈਲੇ ਥੋੜ੍ਹਾ ਹੱਥ ਤੇ ਤੇਲ ਲਾ ਲੈਣਾ, ਕੱਟਣ ਤੋਂ ਪੈਲੇ ਠੀਕ ਹੈ, ਉਹਨੂੰ ਕੱਟ ਕੇ ਵਧੀਆ ਕਰਕੇ ਕੱਟ ਲੈਣਾ ਵਧੀਆ ਕਰਕੇ ਫਿਰ ਧੋ ਕੇ ਤੇ ਔਨੂੰ ਨਾ ਥੋੜਾ ਤੇਲ ਵਿੱਚ ਨਾ ਤਲ ਲੈਨਾ
ਅੱਛਾ-ਅੱਛਾ।
ਤਲਣ ਵਾਸਤੇ ਰੱਖ ਦੇ ਨਾ ਥੋੜ੍ਹਾ ਨੂਨ ਪਾ ਕੇ। ਹਨਾ ਓਹ ਗਲ ਵੀ ਜਾਂਦਾ ਫੇਰ, ਤੇ ਓਸ ਤੋਂ ਬਾਦ ਫੇਰ ਤੁਸੀਂ ਹੁਣ ਮਸਾਲਾ ਵੇਖੋ ਕਿਸ ਤਰ੍ਹਾਂ ਬਣਾਣਾ, ਦੋ ਪਿਆਜ ਲੈਣੇ ਨੇ। ਗੰਢੇ, ਤੇ ਦੋ-ਚਾਰ ਤੁਰੀਆਂ ਲਸਣ ਦੀਆਂ, ਭਾਵੇਂ ਲਸਣ ਮਿਰਚ ਸਾਬ ਨਾਲ ਪਾ ਲਣਾ ਜਿਨਾ ਤੁਸੀ ਟੇਸਟ ਦੇ ਹਿਸਾਬ ਨਾਲ ਖਾਂਦੇ ਹਨਾ ਉਨਾਂ ਕ ਬਸ ਲੈ ਲੈਣਾ ਹਰੀ ਮਿਰਚ ਲੈ ਲੈਣਾ, ਟਮਾਟ ਟਮਾਟਰ ਚਾਹੀਦੇ ਨੇ ਇਹਦੇ ਵਾਸਤੇ, ਦੋ ਟਮਾਟਰ, ਸਭ ਤੋਂ ਪਹਿਲੇ ਪਿਆਜ ਲੈਣਾ। ਹੂੰ, ਸਭ ਤੋਂ ਪਹਿਲੇ ਦੋ ਪਿਆਜ ਲੈ ਕੇ ਉਹਨਾਂ ਨੂੰ ਕੱਟ ਲੈਣਾ। ਯਾਂ ਕੱਦੂ ਕਸ ਕਰ ਲੈਣ ਯਾਂ ਗ੍ਰਾਇੰਡ ਕਰ ਲੈਣ ਜੋ ਵੀ ਕਰਦੇ ਔ ਤੁਸੀਂ, ਔਸ ਤੋਂ ਬਾਦ ਫਿਰ ਲਸਣ, ਲਸਣ ਨੂੰ ਛਿਲ ਕੇ ਉਹਨੂੰ ਵੀ ਗ੍ਰਾਇੰਡ ਕਰ ਲੈਣਾ। ਹਨਾ। ਤਾਂ ਤੱਕ ਤੁਹਾਡਾ ਜਿਹੜਾ ਏ ਕਠਲ ਮਤਲਬ ਗੱਲ ਜਾਏਗਾ ਥੋੜਾ, ਫਰਾਈ ਕਰਨ ਵਾਸਤੇ, ਹੈਨਾ। ਔਨੂੰ ਉਤਾਰ ਲੈਣਾ, ਕੱਢ ਲੈਣਾ ਕਿਸੇ ਪਾਂਡੇ ਵਿੱਚ ਫਿਰ ਤੁਸੀਂ ਉਹਦੇ ਵਿੱਚ ਕੜਾਹੀ ਵਿੱਚ ਤੇਲ ਪਾਉਣਾ ਥੋੜ੍ਹਾ। ਹਨਾ, ਕਿਉਂਕਿ ਅਸੀਂ ਪਹਿਲੇ ਤੇਲ ਪਾ ਬੈਠੇ ਆ ਨਾ ਤੇ ਜ਼ਿਆਦਾ ਤੇਲ ਨਾ ਪਾਣਾ ਥੋੜਾ ਤੇਲ ਪਾਣਾ ਪਿਆਜ਼ ਫਰਾਈ ਕਰਨ ਵਾਸਤੇ ਨਾ ਬਰਾਊਨ ਕਰਨ ਵਾਸਤੇ। ਪਿਆਜ ਲਸਣ ਨੂੰ ਬਰਾਊਨ ਕਰਨ ਵਾਸਤੇ ਨਾ ਥੋੜਾ ਤੇਲ ਪਾਣਾ ਉਹਦੇ ਵਿੱਚ ਫਿਰ ਤੁਸੀਂ ਨੂਨ ਮਿਰਚ ਹਲਦੀ ਗਰਮ ਮਸਾਲਾ ਤੇ ਹੋਰ ਕੋਈ ਕਿਚਨ ਕਿੰਗ ਮਸਾਲਾ ਅਗਰ ਜਿਹੜਾ ਪਾਣਾ ਉਹ ਪਾ ਲੈਂਨਾ ਨਮਕ ਪ ਲੈਣਾ ਹਿਸਾਬ ਨਾਲ ਆਪਣੇ। ਠੀਕ ਹੈ, ਤੇ ਉਹਨੂੰ ਖੂਬ ਮਤਲਬ ਮਸਾਲੇ ਨੂੰ ਰੇਜੇ ਦਵਾ ਲੈਣਾ ਵਧੀਆ ਕਰਕੇ ਭੁੰਨ ਲੈਣ ਹਨਾ, ਜਦੋਂ ਫੁਲ ਜਾਵੇ ਫਿਰ ਤੁਸੀਂ ਉਹਦੇ ਵਿੱਚ ਆਪਣਾ ਕਠਲ ਪਾਣਾ ਕਠਲ ਨੂੰ ਖੂਬ ਭੁੰਨਣਾ, ਵਧੀਆ ਕਰਕੇ ਜਦ ਤੱਕ ਉਹਦਾ ਰੰਗ ਨਾ ਛੱਡ ਦੇਵੇ। ਹੈਨਾ, ਹਾਂ, ਜਦੋਂ ਰੰਗ ਛੱਡ ਦੇਗਾ, ਤੇ ਤੁਹਾਡਾ ਕਠਲ ਤਿਆਰ ਏ।
ਤੇ ਕੁੱਝ ਸੋਸਾ-ਸੂਸਾ ਵੀ ਪਾ ਸਕਦੇ ਹਾਂ ਵਿਚ।
ਨਈ ਨਈ ਸੋਸ ਨੀ ਪੋਣੀ ਗਰਮ ਮਸਾਲਾ ਵਗੈਰਾ ਪਾ ਸਕਦੇ ਔ ਤੁਸੀਂ ਇੱਕ ਨਿੰਬੂ ਪਾ ਸਕਦੇ ਹੋ ਭਾਵੇਂ ਨਿੰਬੂ ਪਾ ਕੇ ਖਾ ਸਕਦੇ ਹੋ, ਤੇ ਉੱਥੇ ਤੁਸੀਂ ਹਰਾ ਧਨੀਆ ਲੈ ਲਓ ਉਹਨੂੰ ਪਾ ਲਓ ਉਤੇ ਥੋੜ੍ਹਾ ਜਿਹਾ ਕੱਟ ਕੇ। ਤੇ ਆਪਣਾ ਫੇਰ
ਤੇ ਤੁਸੀਂ ਕਿੰਨੀ ਵਾਰ ਮਤਲਬ ਤੁਹਾਨੂੰ ਐਕਸਪੀਰੀਅੰਸ ਹੈ ਬਣਾਉਣ ਦਾ ਮਤਲਬ?
ਹਾਂ ਬਹੁਤ ਅਸੀਂ ਤੇਰੇ ਬਣਾਦੇ ਰਹਿੰਦੇ ਹਾਂ। ਹੋਰ ਦੱਸੋ, ਫਿਰ ਸਰਵ ਕਰੋ ਖਾਓ ਖਾ ਕੇ ਵੇਖ ਵੇਖੋ ਟੇਸਟ ਕਰਕੇ ਵੇਖੋ ਬੜਾ ਸਵਾਦ ਬਣਦਾ।
ਕੈਸੀ ਰੋਟੀਆਂ ਨਾਲ ਜ਼ਾਦਾ ਸਵਾਦ ਲੱਗਦਾ ਮਤਲਬ ਘਰ ਦੀਆਂ ਨੋਰਮਲ ਜਾਂ ਤੰਦੂਰੀ ਜਾਂ ਕਿਹੋ ਜੀਆਂ
ਨਹੀਂ-ਨਹੀਂ ਪਲੇਨ ਰੋਟੀ ਘਰ ਦੀ ਸਵਾਦ ਲੱਗਦੀ, ਤਵੇ ਆਲੀ। ਘਿਓ ਯਾਂ ਮੱਖਣ ਰੋਟੀ ਤੇ ਲਾ ਕੇ ਅਪਣਾ ਖਾਓ ਆਪਣਾ ਸਲਾਦ ਬਣਾ ਲੋ ਥੋੜੀ ਜਿਹੀ, ਖੀਰੇ ਦੀ ਨਾਲ ਟਮਾਟਰ, ਖੀਰਾ। ਪਿਆਜ ਸਲਾਦ ਬਣਾ ਲਓ ਥੋੜ੍ਹੀ ਜੀ ਨਾਲ
ਤੇ ਜੇ ਫਿਰ ਸਾਨੂੰ ਸਵੀਟ ਡਿਸ਼ ਚ ਵੀ ਕੁੱਝ ਰੱਖਣਾ ਹੋਵੇ ਤੇ ਕੀ ਬਣਾਈਏ ਮਤਲਬ ਅੱਜ ਕੱਲ ਗਰਮੀ ਹੈ ਨਾ? ਤੇ ਆਈਸ ਕਰ੍ਰੀਮ ਵਗੈਰਾ ਕੁਛ।
ਦੱਸੋ।
ਸਕਦੇ ਹਾਂ ਆਈਸਕੀਮ ਬਨਾਲੌ ਤੁਸੀਂ ਤੇ ਦੁੱਧ ਨੂੰ ਥੋੜਾ ਕਾਢ ਕੇ ਨਾ ਗ, ਜਾ ਤਾਂ ਥੋੜਾ ਜਿਹਾ ਦੁੱਧ ਲੈ ਲਓ। ਹਾਂ, ਆਈਸਕ੍ਰੀਮ ਬਣਾ ਲਓ ਥੋੜਾ ਦੁੱਧ ਗਾੜ੍ਹਾ ਕਰਕੇ ਨਾ ਦੁੱਧ ਨੂੰ ਗਾੜ੍ਹਾ ਕਰ ਲੋ ਥੋੜੇ ਕਿੱਲੋ ਦੁੱਧ ਲੈ ਲਓ ਇੱਕ ਲੀਟਰ, ਉਹਨੂੰ ਗਾੜਾ ਕਰਕੇ ਖੂਬ ਗਰਮ ਕਰਕੇ ਗਾੜਾ ਹੋ ਜਾਂਦਾ ਥੋੜ੍ਹਾ ਦੁੱਧ, ਉਹਦੇ ਵਿੱਚ ਥੋੜ੍ਹਾ ਇੱਕ ਪੈਕੇਟ ਤੁਸੀਂ ਮਿਲਕ ਪਾਊਡਰ ਦਾ ਪਾ ਲਓ।
ਅੱਛਾ-ਅੱਛਾ।
ਫਿਰ ਥੋੜੇ ਡਰਾਈ ਫਰੂਟ ਪਾ ਲੋ ਉਹਦੇ ਵਿੱਚ, ਹੈਨਾ ਠੰਡਾ ਹੋ ਜਾਵੇ। ਹਾਂ ਡਰਾਈ ਫਰੂਟ ਜਿਹੜੇ ਵੀ ਤੁਸੀਂ ਤੁਹਾਨੂੰ ਪਸੰਦ ਹੋ ਜੋ ਤੁਸੀਂ ਲਾਈਕ ਕਰਦੇ ਹੋ ਟੂਟੀ-ਫਰੂਟੀ ਪਾ ਲਓ। ਤੇ ਅਪਣਾ ਔਨੂੰ ਠੰਡਾ ਕਰਕੇ ਤੇ ਆਪਣਾ, ਤੁਸੀਂ ਜਮਨਾ ਰੱਖਦੇ ਓਂ। ਫਰਿਜ ਚ ਰੱਖ ਦਿ ਫੀਜਰ ਚ ਕਿਸੇ ਭਾਂਡੇ ਚ ਪਾ ਕੇ ਨਾ ਜਿਸ ਤਰ੍ਹਾਂ ਹੁਣ ਕੋਈ ਬਾਊਲੇ ਏ ਯਾਂ ਕੋਈ ਤੁਹਾਡੇ ਕੋਲ ਆਈਸ ਕਰ੍ਰੀਮਾ ਗੇ ਔਹਦੇ ਚ ਪਾ ਕੇ ਤੁਸੀਂ ਰੱਖਦੋ ਫਰੀਜ਼ਰ ਦੇ ਵਿੱਚ ਜੰਮ ਜਾਏਗੀ ਔ ਆਈਸ ਕਰ੍ਰੀਮ, ਇੱਕ ਘੰਟੇ ਦੋ ਘੰਟੇ ਚ ਜੰਮ ਜਾਂਦੀ
ਤੇ ਜੇ ਫਰੂਟ ਵਾਲੀ ਬਨਾਨੀ ਹੋਏ ਤੇ
ਤੇ ਫਰੂਟ ਵਾਲੀ ਬਣਾਣੀ ਏ ਤੇ ਫਰੂਟ ਪਾ ਲਓ ਉਸ ਕਰੀਮ ਵਿੱਚ, ਕਰੀਮ ਪਾ ਲਓ। ਫਰੂਟ ਕਰੀਮ ਬਣਾਨੀ ਤੇ ਹਾਂ ਫਰੂਟ ਵਾਲੀ ਬਣਾਨੀ ਤੇ
ਤੇ ਫਰੂਟ ਨੂੰ ਮਿਕਸ ਇਵੇਂ ਪਾ ਲਈਏ ਕੱਟ ਕੇ ਜਾਂ ਫੇਟਨਾ ਹੈ ਵਿੱਚ?
ਖਾ ਲੋ ਤੁਸੀਂ ਜਿਹੜੇ ਜਿਹਦੇ ਜਿਹੜੇ ਮਗਾ ਵਿੱਚ ਤੁਸੀਂ ਆਈਸ ਕਰੀਮ ਪਾਈ ਦੀ ਔਦੇ ਵਿੱਚ ਤੁਸੀਂ ਥੋੜ੍ਹੇ ਥੋੜੇ ਫਰੂਟ ਵੀ ਪਾ ਸਕਦੇ ਹੋ, ਉਹਨੂੰ ਮਤਲਬ ਕਿ ਮਿਕਸ ਕਰਕੇ। ਨਹੀਂ ਤੇ ਜਮਾ ਉਹਨੂੰ ਉਹ ਆਈਸਕ੍ਰੀਮ ਤਿਆਰ ਹੋ ਜਾਂਦੀ ਹੈ। ਸਵ ਕਰੋ, ਫਿਰ ਖਾਓ ਪਣਾ ਹੋਰ ਕੀ ਇਸ ਤਰ੍ਹਾਂ ਕਰਕੇ ਦੇਖਲੋ, ਹਾਂ ਆਸਾਨ ਦਾ- ਆਸਾਨ ਤਰੀਕਾ। ਘਾਰ ਦਾ ਵਧੀਆ ਬਣਿਆ ਮਾਲ ਖਾਓ, ਬਾਰ ਦਾ ਤੇ ਪਤਾ ਨੀ ਕਿਸ ਤਰ੍ਹਾਂ ਦਾ ਹੁੰਦਾ ਐ, ਕਿਸ ਤਰ੍ਹਾਂ ਦਾ ਨ ਈ ਹੁੰਦਾ
ਸਹੀ ਗੱਲ ਏ। ਤੇ ਹੋਰ ਕੋਈ ਜੇ ਸਬਜ਼ੀ ਮਤਲਬ ਹੁਣ ਗੈਸਟ ਆਣੇ ਨੇ ਤੇ ਕੋਈ ਮਤਲਬ ਏਦਾਂ ਸਬਜ਼ੀ ਨਾ ਵਧੀਆ ਜਿਹੀ ਹੋਰ ਦੱਸੋ, ਬੜਾ ਐਕਸਪੀਰੀਅੰਸ ਲੱਗ ਰਿਹਾ ਤੁਹਾਨੂੰ।
ਦੱਸੋ ਕਿਹੜੀ ਸਬਜ਼ੀ ਚ ਦੱਸਾਂ ਮੈਂ ਹੋਰ।
ਤੁਸੀਂ ਦੱਸੋ ਅਪਣੀ ਕੋਈ ਸਪੇਸ਼ਲ
ਕਿਹੜੀ ਦੱਸਾਂ ਮੈਂ ਦੱਸੋ ਜੋ ਖਾਣੀ ਉਹ ਦੱਸ ਦੋ ਮੈਂ ਉਹਦੀ ਹੀ ਰੈਸਿਪੀ ਦੱਸ ਦਾਂਗੀ ਤੁਹਾਨੂੰ।
ਤੁਸੀਂ ਮੈਨੂੰ ਦੱਸੋ ਅਹ ਸਾਂਬਰ ਕਿੱਦਾਂ ਬਣਾਉਦੇ ਔ
ਸਾਂਆ ਬਅਰ ਤੂਅਰ ਦੀ ਦਾਲ ਦਾ ਬਨਾਨੀ ਆ ਮੈਂ ਤੇ
ਅੱਛਾ ਹੋਰ ਕੋਈ ਦਾਲ ਮਿਕਸ ਕਡਦੇ ਔ
ਨਹੀਂ ਖਾਲੀ ਇੱਕ ਤਾਂ ਸੂ ਦੀ ਤੂਅਰ ਦੀ ਦਾਲ ਲੈ ਲੈਂਦੀ ਹਾਂ ਮੈਂ ਥੋੜੀ ਜਿਹੀ ਠੀਕ ਹੈ।
ਹਮ
ਉਹਨੂੰ ਪਹਿਲਾਂ ਰੱਖ ਦਿੰਦੀ ਆ ਤੂਅਰ ਦੀ ਦਾਲ ਨੂੰ। ਉਦੇ ਵਿੱਚ ਜਿਹੜੀ ਵੀ ਸਬਜ਼ੀ ਤੁਸੀਂ ਪਾਣੀ ਏ ਨਾ ਜਿਵੇਂ ਕਿ ਹੁਣ ਕਾਸ਼ੀ ਫਲ ਏ ਥੋੜ੍ਹੀ ਲੋਕੀ ਏ, ਆਲੂ ਥੋੜਾ ਜਿਹਾ, ਹੈਨਾ ਤੇ ਇਹ ਸਭ ਨਾ ਸੀ ਸੀਟੀਆਂ ਦਵਾ ਲੈਦੀ ਆ ਖੂਬ ਮੈਂ। ਬਿਲਕੁਲ, ਬਿਲਕੁਲ ਬਾਰੀਕ ਹੋ ਜਾਂਦਾ। ਸਾਰਾ ਕੁਛ ਸਾਂਬਰ ਪਤਲਾ ਬਣ ਜਾਂਦਾ ਹੈ ਉਹ। ਸਭ ਮਿਕਸ ਹੋ ਜਾਂਦਾ, ਸਾਰਾ ਕੁਝ ਉਹਦੇ ਵਿੱਚ, ਹਾਂ। ਫਿਰ ਨਾ ਉਹਨੂੰ ਥੋੜਾ ਜਿਹਾ ਨਾ ਉਹ ਮਤਲਬ ਕਿ ਮੱਥ ਲੈਂਦੇ ਆ। ਉਹਨੂੰ ਕਿ ਅ ਉਹਦੇ ਨਾਲ ਕੜਛੀ ਨਾਲ ਜਾਂ ਫਿਰ। ਦੇ ਨਾਲ ਮਧਾਨੀ ਨਾਲ ਹਾਂ ਤੇ ਉਹ ਬਿਲਕੁਲ ਬਰੀਕ ਹੋ ਜਾਂਦਾ ਹੈ। ਦੇਖੋ ਮਤਲਬ ਕਿ ਜਾਦਾ ਗਾੜਾ ਨਾ ਹੋਵੇ ਸਹੀ ਸਹੀ ਹੋਵੇ ਜਿਵੇਂ ਸਾਂਬਰ ਹੁੰਦਾ ਉਸ ਤਰ੍ਹਾਂ ਬਣ ਜਾਂਦਾ ਐ ਓਹ, ਫੇਰ ਅਸੀਂ ਤੜਕਾ ਮਾਰ ਲੈਂਨੇ ਆਂ ਉਹਨੂੰ ਰਾਈ ਦਾ ਅਹ, ਤੇ ਮਿੱਠਾ ਨਿੰਮ ਜਿਹੜਾ ਹੁੰਦਾ ਹੈ। ਕੜੀ ਪੱਤਾ, ਲਾਲ ਮਿਰਚ। ਤੇ ਟਾਟਰੀ ਪਾ ਲੈਂਦੇ ਆ ਖੱਟੇ ਵਾਸਤੇ ਉਹਦੇ ਵਿੱਚ। ਤੇ ਬਸ ਸਾਂਬਰ ਤਿਆਰ ਹੋ ਜਾਂਦਾ ਹਾਂ।
ਅੱਛਾ, ਤੇ ਰਾਈ ਰੂਈ ਕਿਵੇਂ ਪਾਉਂਦੇ ਹੋ। ਮਤਲਬ ਜ਼ਿਆਦਾ
ਬਾਅਦ ਤੇ ਤੜਕੇ ਵੇ ਤੜਕੇ ਦੇ ਵਿੱਚ ਤੁਸੀਂ ਰਾਈ ਪਾ ਲਓ ਅ ਰਾਈ ਪਾ ਲਓ, ਲਾਲ ਮਿਰਚ ਪਾ ਲਓ। ਤੇ ਅਪਣਾ ਕੜੀ ਪੱਤਾ ਪਾ ਲਉ। ਤੇ ਹੋਰ ਅਪਣਾ ਟਾਟਰੀ ਪਾ ਲਉ ਜਾ ਸਾਟਰੀ ਜਿਹਨੂੰ ਕਹਿੰਦੇ ਨੇ ਉਹ ਪਾ ਲਉ। ਤੇ ਅਪਣਾ ਹਾਂ ਫਿਰ ਤੜਕਾ ਮਾਰਦੋ ਉਹਦੇ ਵਿੱਚ। ਤੇ ਬੜਾ ਸਵਾਦ ਬਣਦਾ, ਟੇਸਟੀ ਬਣਦਾ, ਬੜਾ ਖੱਟਾ- ਖੱਟਾ। ਨਾਲ ਤੁਸੀਂ ਆਪਣਾ ਇਡਲੀ ਬਣਾ ਲਓ। ਇਡਲੀ ਬੱਚੇ ਬੜੀ ਪਸੰਦ ਕਰਦੇ ਨੇ। ਇਡਲੀ ਤੇ ਮੈਂ ਸੋਚ ਸੂਜੀ ਦੀ ਬਣਾਉਦੀ ਹਾਂ। ਸੂਜੀ ਨੂੰ ਨਾ ਪਹਿਲੇ ਮੈਂ ਥੋੜ੍ਹੀ ਜਿਹੀ ਜਿਵੇਂ ਕਿ ਹੁਣ ਢਾਈ ਸੌ ਗ੍ਰਾਮ ਸੂਜੀ ਜਾਂ ਅੱਧਾ ਕਿੱਲੋ ਸੂਜੀ ਲੈ ਲਉ। ਚਲੋ ਜ਼ਿਆਦਾ ਬੰਦੇ ਨੇ ਤੁਹਾਡੇ ਉਹਦੇ ਵਿੱਚ ਇੱਕ ਕੋਲੀ ਇੱਕ ਕੋਲੀ ਇੱਕ ਬਓਲ ਛੋਟਾ। ਦਹੀਂ ਦਾ ਪਾ ਦਿੰਦੀ ਹਾਂ ਥੋੜਾ ਪਾਣੀ ਮਿਲਾ ਕੇ। ਇਹਨਾਂ ਨੂੰ ਫੈਟਣ ਵਾਸਤੇ ਫੈਟ ਕੇ ਉਹਦੇ ਵਿੱਚ ਮਿਲਾ ਦਿੰਦੇ ਸੂਜੀ ਦੇ ਵਿੱਚ ਇਹਨਾਂ ਉਹਨੂੰ ਗਿੱਲਾ ਕਰਕੇ। ਪਹਿਲੇ ਰੱਖ ਦਿੰਦੇ ਆ ਆਪਣਾ ਜਿਹੜਾ ਵੀ ਉਹ ਮਿਕਸਰ ਉਹਨੂੰ ਮਿਕਸ ਕਰਕੇ ਤੇ ਉਹਨੂੰ ਗਿੱਲਾ ਕਰਕੇ ਰੱਖ ਦਿੰਦੇ ਆ। ਜਿਹੜੀ ਸੂਜੀ ਹੈਨਾ, ਛਾਨ ਕੇ ਤੇ ਉਹਨੂੰ ਨਾ ਮਿਕਸ ਕਰਕੇ ਰੱਖ ਲੈਂਨੇ ਆ। ਅਹ ਕਮ ਸੇ ਕਮ ਪੰਦਰਾਂ ਮਿੰਟ ਤਾਂ ਹੋਣ ਕਮ ਸੇ ਕਮ ਪੰਦਰਾਂ ਮਿੰਟ ਵਾਸਤੇ ਭਿਂਓ ਕੇ ਰੱਖ ਦਿਨੇ। ਫਿਰ ਜਦੋਂ ਤੁਸੀ ਬਨਣਾ ਹੈ ਨਾ ਉਹਦੇ ਵਿੱਚ ਤੁਸੀਂ ਇੱਕ ਇਨੋ ਦਾ ਪੈਕੇਟ ਪਾ ਦੋ ਤੇ ਥੋੜਾ ਪਾਣੀ ਮਿਲਾ ਕੇ ਨਾ ਇਹਨੂੰ। ਗਾੜਾ ਥੋੜ੍ਹਾ ਜਿਹਾ ਪਤਲਾ ਕਰ ਲਉ। ਮਤਲਬ ਉਹ ਖੂਬ ਗਾੜੀ ਹੋ ਜਾਂਦੀ ਸੂਜੀ ਪੀ ਜਾਂਦੀ ਸਾਰਾ ਪਾਣੀ। ਤੇ ਉਹਨੂੰ ਨਾ ਗਾੜਾ ਕਰ ਲਉ ਹਾਂ ਥੋੜਾ ਜਿਹਾ ਨਾ ਪਤਲਾ ਕਰਕੇ ਨਾ ਤੇ ਇਹਨੂੰ ਫੈਂਟ ਕੇ ਵਧੀਆ ਕਰਕੇ ਤੇ ਤੁਹਾਡੇ ਕੋਲ ਇਡਲੀ ਇਡਲੀ ਦੇ ਸਾਂਚੇ ਹੋਣਗੇ।
ਆਹੋ ਆਹੋ।
ਹਨਾ ਤੇ ਉਹਦੇ ਵਿੱਚ ਤੁਸੀਂ ਆਪਣੇ ਪਾਈ ਜਾਓ ਤੇ ਬਣਾਈ ਜਾਓ। ਸਟੀਮ ਦਵਾ ਕੇ ਇਡਲੀਆਂ ਬਨ ਜਾਂਦੀਆਂ। ਬੜੀ ਵਧੀਆ ਫਿਰ, ਹੈਂਜੀ
ਇੱਕ ਸਾਈਟ ਕਿੰਨੀ ਦੇਰ ਚ ਬਣ ਜਾਂਦਾ ਸੜ ਨਾ ਜਾਏ ਨਾ।
ਹਾਂ ਨਹੀਂ ਉਹ ਬਣ ਜਾਂਦਾ, ਪੰਜ ਮਿੰਟ ਲੱਗਦੇ ਨੇ ਬਸ। ਪੰਜ ਮਿੰਟ ਜਿਆਦਾ ਤੋਂ ਜ਼ਿਆਦਾ ਪੰਜ ਮਿੰਟ ਬਸ। ਤੇ ਖਾਓ ਦੇਖੋ ਫਿਰ ਬਣਾ ਕੇ ਦੇਖੋ ਬਣਾ ਕੇ ਕਿਸ ਤਰ੍ਹਾਂ। ਆਉਂਦੇ ਸਵਾਦ ਚ।
ਹਾਂਜੀ ਹ ਚਲੋ ਫਿਰ ਬਣਾ ਕੇ ਖਵਾਵਾਂਗੇ ਤੁਹਾਨੂੰ।
ਹਾਂ, ਹਾਂ ਮੈਨੂੰ ਦੱਸਣਾ ਫਿਰ ਹੈ ਨਾ ਕਿ ਇਹ ਕਿਸ ਤਰ੍ਹਾਂ ਦਾ ਆਇਆ ਫਿਰ ਸਵਾਦ। ਠੀਕ ਏ, ਔਕੇ ਏ, ਸਤਿ ਸ੍ਰੀ ਅਕਾਲ, ਔਕੇ ਬਾਏ।
ਬਾਏ